ਹੈਲੋ।
ਹੈਲੋ ਹੋਰ ਕੀ ਕਰ ਰਹੇ ਹੋ ਬਿਜ਼ੀ ਹੋ ਕੀ? ਸਸ ਸ੍ਰੀ ਕਾਲ ਹੋਰ ਠੀਕ ਹੋ ਜੀ। ਹੋਰ ਦੱਸੋ ਕੀ ਹਾਲ ਹੈ ਵਧੀਆ ਜੀ ਵਧੀਆ, ਹੋਰ ਖਾਣਾ ਖਾ ਲਿਤਾ ਤੁਸੀਂ। ਹਾਂਜੀ-ਹਾਂਜੀ ਅਵਾਜ਼ ਨਹੀਂ ਆਈ ਤੁਹਾਡੀ, ਅਵਾਜ਼ ਨਹੀ ਆ ਰਹੀ ਕੋਈ ਨਾ ਆਨ ਦੋ।
ਹੂੰ।
ਹੋਰ ਘੁੰਮਣ ਫਿਰਨ ਨਹੀਂ ਗਏ ਭਾਜੀ ਕੀਤੇ। ਕੀ ਸਹੀ ਗੱਲ ਹੈ ਭਾਜੀ ਹੋਰ ਦੱਸੋ।
ਹਾਂਜੀ ਬਸ ਵਧੀਆ ਜੀ ਹਾਂਜੀ-ਹਾਂਜੀ, ਹਾਂਜੀ ਸਹੀ ਗੱਲ ਹੈ।
ਸਹੀ ਗੱਲ ਐ। ਹੋਰ ਗਏ ਸੀ ਘੁੰਮਣ ਫਿਰਨ ਨਹੀਂ ਗਈ ਕਿੱਥੇ।
ਹਾਂ ਜਾ ਰਹੇ ਹਾਂ ਕੱਲ ਅੰਮ੍ਰਿਤਸਰ।
ਅੱਛਾ ਜੀ ਕੀ ਕਰਦੇ ਅੰਮ੍ਰਿਤਸਰ ਜਾ ਕੇ। ਜੇ ਜਲਦੀ ਹੋਵੇ ਫੇਰ ਮੱਥਾ ਟੇਕ ਦੇ ਨੇ, ਭੰਡਾਰਾ ਖਾਇਆ ਜੀ। ਪ੍ਰਸ਼ਾਦ ਖਾਦਾ ਬਾਬੇ ਦਾ। ਉਹ ਪੰਜ ਵਾਰੀ ਲਿਮਕਾ ਪੀਤੀ ਹ ਤੁਸੀਂ ਪੰਜ ਵਾਲੀ ਕੋਕ।
ਹਾਂਜੀ-ਹਾਂਜੀ ਚਾਹੀਦਾ ਵੀ ਏ।
ਸਹੀ ਗੱਲ ਹੈ। ਹੋਰ ਹੋ ਬਾਘਾ ਬੋਡਰ ਤੇ ਨਹੀ ਜਾਈਦਾ ਹੁੰਦਾ ਜਾਣਾ ਹੈ ਅੱਛਾ ਹੋਰ ਸ਼ੋਪਿੰਗ ਕਿਵੇਂ ਕਰਦੇ ਔਨਲਾਈਨ ਔਫਲਾਈਨ
ਹਾਂਜੀ -। ਹਾਂਜੀ
ਠੀਕ ਹਾਂਜੀ- ਹਾਂਜੀ ਜਵਾਬ ਦੇਣਾ ਔਨਲਾਈਨ ਕਰ ਦਿਓ ਔਫਲਾਈਨ
ਹਾਂਜੀ ਕਰ
ਕਿਉਂ ਔਨਲਾਈਨ ਕਿਉ ਨੀ ਕਰਦੇ।
ਔਨਲਾਈਨ ਦੇਖੋ ਜੀ ਇੱਕ ਰੱਖ ਸਮਾਨ ਲੈਣਾ ਚਾਹੀਦਾ ਅਸੀ ਤੇ ਆਪਾਂ ਓਨਲਾਈਨ ਤੇ ਵਿਸ਼ਵਾਸ ਨੀ ਕਰੀ ਦਾ।
ਵਿਸ਼ਵਾਸ ਕਿਉ ਨਹੀਂ ਕਰਦੇ ਔਨਲਾਈਨ ਤਾ ਬੜੀ ਵਧੀਆ ਚੀਜ਼ਾਂ ਆਉਂਦੀਆਂ ਨੇ। ਅੱਛਾ ਜੀ।
ਅ
ਹਾਂ ਵੈਸੇ ਸਹੀ ਤੇ ਇੱਕ ਵਾਰ ਔਨਲਾਈਨ ਮੰਗਵਾਆ ਸੀ ਮੈਂ ਜਰਾਬਾਂ ਮੰਗਵਾਾਈਆਂ ਕ ਕੱਛੇ ਆ ਗਏ ਸੀ।
ਅੱਛਾ
ਅੱਛਾ ਬੜਾ ਤਗੜਾ ਸਕੈਮ ਹੋ ਗਿਆ, ਬੜਾ ਤਗੜਾ ਯਾਰ ਮੈਂ ਤੇ ਪਰੇਸ਼ਾਨ ਕਿਸਾਨ ਹੋ ਗਿਆ ਮਗਾਇਆ ਕਿੱਧਰ
ਰ ਸਹਿ ਸਹਿਜ ਵੀ ਅੱਸੀ ਨੰਬਰ ਆਇਆ ਸੌ ਆਉਂਦਾ ਮੈਨ ਤੇ ਖਿਲਵਾ ਜੀ ਸਾਰਿਆਂ ਨਾਲ ਕੋਈ ਗੱਲ ਨਹੀ ਸਹੀ ਗੱਲ ਹਾਂ ਦੋ ਦਿਨ ਤੋਂ ਡਾਬਰ ਬਣ ਜਾਣੇ ਤੇ
ਹਾਂਜੀ- ਹਾਂਜੀ।
ਹੋਰ ਦੱਸੋ, ਮੌਸਮ ਨਵੇਜਾ ਮੌਸਮ ਗਰਮੀ ਬਹੁਤ ਹੋਈ ਐਕਚੁਲੀ ਬਰਫ਼ ੁਰੀ ਬੋਲਦੀਆਂਆਂ ਕਿਹੜੇ ਸ਼ਹਿਰ ਆਉਦੇ ਪਏ ਹੋ ਸਿਮਲਾ ਨਹੀ ਅਸੀਂ ਉੱਥੇ ਰਹਿੰਦੇ ਹਾਂ ਆਸਟ੍ਰੇਲੀਆ ਹ ਓਧਰ ਠੰਡ ਹੋਣੀ ਠੰਡ ਹੈਗੀ ਇਥੇ ਤੇ ਚਾਹ ਵੀ ਚ ਜ਼ਿਆਦਾ
ਅੱਛਾ ਤੁਸੀਂ ਉਹ ਨਾਮ ਸੁਣਿਆ ਸੁ ਹਾਂ ਸਰੀਆ ਸਰੀਆ ਆਪਾਂ ਤਾਂ ਲਕੜ ਮੰਡੀ ਰਹਿੰਦੇ ਹਾਂ ਹੈਲੋ
ਹਾਂਜੀ ਕੀ ਕਹਿ ਰਹੇ ਹੋ
ਹੈਲੋ ਅਜਨੀ ਅੰਦਰ ਆਈ ਹੈ ਜੀ ਹੈਲੋ
ਹਾਂਜੀ- ਹਾਂਜੀ। ਸਹੀ ਗੱਲ ਹੈ ਜੀ ਆਪਾਂ ਜਾ ਰਹੇ ਸੀ ਤੇ ਰਸਤੇ ਚ ਇੱਕ ਮੋੜ ਆ ਗਿਆ ਮੋੜ ਤੇ ਅਸੀ ਮੁੜ ਗਏ ਸੀ ਤੇ ਅਧ ਸਾਡੇ ਯਾਰ ਦਸਤ ਬੈਬ ਖੇ ਬੈਟ ਬੁਲ ਖੇਲਣ ਗ ਤੇ
ਅੱਛਾ ਜੀ
ਅ ਸਹੀ ਗੱਲ ਤੁਸੀਂ ਤੁਸੀਂ ਨ ਕਰਦੇ ਮਨ ਦਸਨਾ ਹੀ ਉਹੀ ਕਰ ਲੈਂਦਾ ਜ ਹਾਂਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਆਪਾਂ ਘੁੰਮਣ ਗਏ ਸੀ। ਆਪਾਂ ਕਲ ਜਾਣਾ ਦੇਹਰਾਦੂਨ
ਦੋ ਕਿਉਕਿ ਅੰਮ੍ਰਿਤਸਰ ਜਾਣੇ ਤੋ ਦੇਹਰਾਦੂਨ ਪਹੁੰਚ ਗਏ
ਹਾਂਜੀ -ਹਾਂਜੀ ਅੰਮ੍ਰਿਤਸਰ ਵੀ ਜਾਂਦੇ ਹਾਂ ਆਪਾਂ
ਡੱਬਾਂ ਸਕੂਲ ਹੈਗੀ ਉੱਥੇ ਅੰਮ੍ਰਿਤਸਰ '
ਹਾਂਜੀ ਆਪਾਂ ਇਸ ਦਰਬਾਰ ਵੀ ਗੇ ਹੋਏ ਆਂ ਆਪਾਂ ਚੂਰਦਾਰ ਦਾ ਟਰੈਕ ਵੀ ਕੀਤਾ ਆਪਾਂ। ਕੇਦਾਰ ਨਾਥ ਵੀ ਜਾਣੈ ਹੁਣ ਆਪਾਂ ਜਾਵਾਂਗੇ ਹੇਮਕੁੰਟ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ
ਚਲੋ ਵਧੀਆ ਗੱਲ ਜਾਣਾ ਚਾਹੀਦਾ ਤੀਰਥ ਸਥਾਨਾਂ ਤੇ
ਕੁਣਤੀਰਾ ਜਗਤਵਲ ਯ
ਮ ਹੋਰ ਭਾਜੀ ਦੱਸੋ ਹਾਂਜੀ ਹਾਂਜੀ ਸਹੀ ਗੱਲ ਹੈ ਸਹੀ ਗ ਗ ਤੁ ਮੈਂ ਬਤਾ ਨੀ ਮੇਰਾ ਗੱਲ ਅ ਗਾਨ ਹੋਰ ਭਾਜੀ ਸਤਿ ਸ਼੍ਰੀ ਅਕਾਲ ਹੋਰ ਕੁਝ